ਅਹਮ ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ-ਚਾਲ ਹਾਂਜੀ, ਵਧੀਆ ਜੀ ਤੁਸੀਂ ਸੁਣਾਓ?
ਬਸ ਅਸੀਂ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਹੁਣੇੇ ਬੱਚਿਆਂ ਨੂੰ ਲੰਚ ਕਰਵਾਇਆ।
ਅੱਛਾ।
ਹਾਂਜੀ- ਹਾਂਜੀ।
ਅਸੀਂ ਵੀ ਬਸ ਹੁਣੇ ਵਿਹਲੇ ਹੋਏ ਹਾਂ ਲੰਚ ਕਰਨ ਤੋਂ ਬਾਅਦ। ਹਾਂ-ਹਾਂਜੀ।
ਹੋਰ ਕੀ ਬਣਾਇਆ ਅੱਜ।
ਅੱਜ ਤੇ ਅਸੀਂ ਨਿਊਟਰੀ ਬਣਾਈ ਹੈ।
ਅੱਛਾ-ਅੱਛਾ।
ਹਾਂਜੀ ਹਾਂ ਸੁੱਕੀ।
ਅੱਛਾ-ਅੱਛਾ, ਅੱਛਾ-ਅੱਛਾ, ਕਿਵੇਂ ਬਣਾਉਦੇ ਹੋ? ਤੁਸੀਂ।
ਬਸ ਅਸੀਂ ਜਿਸ ਤਰ੍ਹਾਂ ਮਸਾਲਾ ਤਿਆਰ ਨਹੀਂ ਕਰੀਦਾ ਜਿਸ ਤਰ ਅ ਰਾਜਮਾਂ ਵਗੈਰਾ ਦਾ ਮਸਾਲਾ ਤਿਆਰ। ਕਰ ਉਸ ਤਰ੍ਹਾਂ ਮਸਾਲਾ ਤਿਆਰ ਕਰਕੇ ਹਾਂਸੀ। ਸੀਟੀ ਨਹੀਂ ਮਰਵਾਉਂਦੇ ਪਹਿਲੇ ਅਸੀਂ ਉਹ ਗਰੀਬ ਨੂੰ ਮਤਲਬ ਕਿ ਨਿਊਟਰੀ ਪਿਓ ਲੈਂਦੇ ਹਾਂ ਵਿਚ ਗਰਮ।
ਅੱਛਾ, ਹਾਂਜੀ, ਅੱਛਾ-ਅੱਛਾ।
ਉਹ ਨੀ ਬਣਾਈ ਚੂਰਾ ਵੀ ਬਣਾਉਂਦੇ ਨਾ ਕਈ ਮਟਰ ਪਾ ਕੇ ਜਾਂ ਕੁਛ ਪਾ ਕੇ ਉਹ ਨੀ ਬਣਾਇਆ ਮਤਲਬ ਨਿੱਕਾ ਨਿੱਕੀ ਨਿਊਟਰੀ ਮਿਲਦੀ। ਮੋਟੀ ਨਿਊਟਰੀ ਦੀ ਬਰੀਕ-ਬਰੀਕ ਵਾਲੀ ਬਣਾਏ ਉਹਨੂੰ ਪਾਣੀ ਵਿੱਚ। ਸੋਕ ਕਰਕੇ ਗਰਮ ਚ ਫੇਰ ਉਹ ਮਸਾਲਾ ਤਿਆਰ ਕਰਕੇ ਨਾ ਫੇਰ ਦੋ ਵਾਰੀ ਠੰਡੇ ਪਾਣੀ ਜੋਗਾੜ ਦੇ ਦੀਏ। ਉਹਦੇ ਸਮੈਲ ਨਿਕਲ ਜਾਂਦੀ ਹੈ। ਫੇਰ ਉਹਦੇ ਵਿੱਚ ਬਾਦੋਂ ਬਾਅਦ ਵੀ। ਚ ਦਹੀਂ ਫੈਟ ਕੇ ਪਾਉਣਾ ਆਪਣੀ ਮਰਜ਼ੀ ਹੈ। ਆਪਣਾ ਓਪਸ਼ਨ ਹੈ। ਦਹੀਂ ਪਾਉਣਾ ਪਾ ਲੋ। ਜਾਂ ਟਮਾਟਰ ਪਾਉਣੇ ਆ ਹਾਂਜੀ ਪੇਸਟ ਵਾਸਤੇ ਨਾਲੇ। ਗਰੇਵੀ ਥੋੜ੍ਹੀ ਗਾੜੀ ਜਿਹੀ ਬਣ ਜਾਂਦੀ ਹੈ। ਹੁਣ ਸਬਜ਼ੀਆਂ ਹੀ ਨੀ ਕੁਛ। ਪਸੰਦੀਆਂ ਤੇ ਕੀ ਬੰਦਾ ਬਣਾਵੇ ਕੀ ਨਾ ਬਣਾਵੇ। ਰੋਜ਼-ਰੋਜ਼ ਦਾਲਾਂ ਵੀ ਨਹੀਂ ਖਾਦੀਆਂ ਜਾਂਦੀਆਂ ਘੀਏ-ਘੀਏ ਤੋਰੀ ਵੈਸੇ ਨੀ ਬੱਚੇ। ਪਸੰਦ ਕਰਦੇ। ਚਲੋ ਨਿਊਟਰੀ ਫੇਰ ਖਾ ਲੈਣੀ ਉਹ ਜਿਹੜੀਆਂ ਬੈਨੀਫਿਟ ਦਿੰਦੀਆਂ ਨਾ ਉਹ ਚੀਜ਼ਾਂ ਨੀ। ਇਹਨਾਂ ਨੇ ਖਣੀਆ ਹਾਂ-ਹਾਂ ਬਸ ਇਹਨਾਂ ਨੂੰ ਆਲਤੂ ਫਾਲਤੂ ਖਵਾ ਲੋ ਜੋ ਮਰਜ਼ੀ।
ਹਰੀਆਂ ਸਬਜ਼ੀਆਂ ਬਸ ਬਜ਼ੁਰਗਾਂ ਵਾਸਤੇ ਰਹਿ ਗਈਆਂ।
ਕੜੀ ਚਾਵਲ ਬਣ ਜਾਂਦੇ। ਛੋਲੇ ਬਣ ਜਾਣ ਔਰ ਅੱਜ ਚਾਵਲ ਵੈਸੇ ਬਣਨੇ। ਨੀ ਸਨ।
ਹਾਂਜੀ-ਹਾਂਜੀ ਸਾਡੇ ਵੀ ਤਾਂਹੀ ਤਾਂ ਅਸੀਂ ਬਣਾਏ ਨੀ ਅੱਜ ਹਮ। ਹਾਂਜੀ ਪਹਿਲੇ ਸਵੇਰੇ ਸਾਡਾ ਮਨ ਸੀਗਾ ਉਹ ਫਿਰ ਬਾਅਦ ਚ ਧਿਆਨ ਆਇਆ ਕਿ ਨਹੀਂ ਅੱਜ। ਏਕਾਦਸ਼ੀ ਹੈ। ਹਾਂਜੀ-ਹਾਂਜੀ
ਹਾਂ ਇਹ ਤੇ ਵਹਿਮ ਲੋਕ। ਲੋਕਾਂ ਦੇ ਪਾਏ ਦੇ ਨੀ ਤੇ ਅੱਗੇ ਪਿੱਛੇ ਏਕਾਦਸ਼ੀ ਆਉਂਦੀ ਸਾਨੂੰ ਪਤਾ ਨੀ ਲੱਗਦਾ ਹੈਗਾ। ਦੇ ਗਾ ਵੀ ਲੈਂਦੇ ਹਾਂ। ਜਦੋਂ ਸੁਣ ਲਓ ਨਾ ਫੇਰ ਉਸ ਤੋਂ ਬਾਅਦ ਬੰਦਾ ਨੂੰ ਵਹਿਮ ਆ ਜਾਂਦਾ।
ਹਾਂਜੀ-ਹਾਂਜੀ ਇੰਝੇ ਪਿਛਲੀ ਇਕਾਦਸ਼ੀ ਤੇ ਅਸੀਂ। ਨਮਕੀਨ ਚਾਵਲ ਬਣਾ ਲਏ ਖਾ ਵੀ ਲਏ ਸਭ ਨੇ। ਤੇ ਜਦੋਂ ਸ਼ਾਮ ਪਈ ਤੇ
ਦੇ ਘਰ ਸੀ ਸੀ ਹੋਰ ਇਹੀ ਨਾ।
ਹਾਂ।
ਬਾਹਰ ਦੇ ਹੋ ਚ ਬੰਦਾ ਕਹਿੰਦਾ। ਉਹ ਤੇ ਭੁੱਲ ਭੁਲੇਖੇ ਬਣ ਗਏ ਹੁਣ ਜਿਹੜੇ ਕੀੜੇ ਪੈਣੇ ਢਿੱਡ ਚ ਪੈ। ਜਾਣਗੇ ਹੁ ਜਿਹੜੇ ਪਾਣੇ। ਆਪੇ ਐਨੀ ਗੱਲ ਵੀ ਜਾਣਗੇ ਆ। ਹੁਣ ਮੈਂ ਤੇ ਨਾ ਆਪਣੇ ਵਹਿਮ ਹੁਣ ਜਿਸ ਤਰ੍ਹਾਂ ਅਸੀਂ ਕਿਸੇ ਗੁਰਦੁਆਰੇ ਅੱਜ ਵੀ। ਚਲੇ ਜਾਵਾਂਗੇ। ਤੇ ਉੱਥੇ ਚਾਵਲ ਜ਼ਰੂਰ ਬੰਨਿਆ ਹੋਣਗੇ।
ਉਹ ਤਾਂ, ਹੈ-ਹੈ।
ਉਹ ਮੰਨਦੇ ਨੀ ਆ ਗੁਰਦੁਆਰੇ ਵਾਲੇ ਨੀ ਮੰਨਦੇ ਇਸ ਚੀਜ਼ ਨੂੰ। ਹਾਂ-ਹਾਂ ਨਾ ਸਾਡੇ ਤਾਂ ਬਿਲਕੁਲ ਹੀ ਨਹੀਂ ਹੈ। ਪਰ ਫੇਰ ਵੀ ਥੋੜਾ-ਬਹੁਤਾ ਅਗਰ ਦੁਨੀਆਂਦਾਰੀ ਕਰਨਾ।
ਹਾਂ, ਪਰ ਇਹ ਸਭ ਪਹਿਲੇ ਲੋਕੀ ਮੰਨਦੇ ਨੇ। ਅੱਜ ਦੀ ਜਨਰੇਸ਼ਨ। ਤੇ ਮੰਨਦੀ ਹੋ ਹੀ ਨੀ, ਹੈ ਵਹਿਮਾਂ।
ਇਹ ਪਤਾ ਕੀੜੇ-ਕੂੜੇ ਨੀ ਗੱਲ ਨਹੀਂ ਹੈ ਨਾ। ਕੋਈ ਵੈਸੇ ਹੀ ਜਿਸ ਤਰ੍ਹਾਂ ਅੱਜ-ਕੱਲ੍ਹ ਨਮਾਨੀਕਾਸਤੀ ਨੂੰ ਠੰਡਾ ਵੀ ਚੱਲਦਾ ਹੈ ਨਾ ਠੰਡਾ ਵੀ ਪੀਣਾ ਆ। ਤੇ ਲੋਕੀ ਕਹਿੰਦੇ, ਚਾਵਲ ਖਵਾਂਗੇ ਤੇ ਠੰਡਾ ਪੀਵਾਂਗੇ ਸ਼ਰੀਰ ਖ਼ਰਾਬ ਹੋ ਜਾਏਗਾ। ਤੇ ਉਹਨਾਂ ਨੇ ਕੋਈ ਨਾ ਕੋਈ ਭਰਮ ਪਾ ਦਿੱਤਾ ਹੁੰਦਾ ਬਈ ਅੱਜ ਦਿਨ ਚਾਵਲ ਨੀ ਖਾਣੇ ਅੱਜ। ਇਹ ਹਿਸਾਬ ਹੋ ਜਾਂਦਾ ਹੋਰ ਦੱਸੋ?
ਬਸ ਵਧੀਆ ਜੀ।
ਹੋਰ, ਬਸ ਬੱਚੇ ਵੀ ਅਸੀ ਲੱਗੇ ਹੋਏ ਨੇ। ਛੁੱਟੀਆਂ ਪਈ ਦੀਆਂ।
ਹਾਂਜੀ ਹੋਰ ਕਿਤੇ ਘੁਮਾ-ਫਿਰਾ ਲਿਆਣਾ ਸੀ।
ਆਏ ਨੇ ਪੰਦਰਾਂ ਦਿਨ, ਤੇ ਉਸ ਤੋਂ ਬਾਅਦ ਇੱਥੇ ਅਨੰਦਪੁਰ ਸਾਹਿਬ ਚਲੇ ਗਏ ਸਨ। ਅਨੰਦਪੁਰ ਸਾਹਿਬ ਤੋਂ ਅੱਗੇ ਨੈਣਾ ਦੇਵੀ ਚੱਲ ਗਏ। ਫੇਰ ਉੱਥੇ ਅੱਗੇ ਗੁਰਦੁਆਰਾ ਇੱਕ ਹੋਰ ਗੁਰੂ ਗੋਬਿੰਦ ਸਿੰਘ। ਉੱਥੇ ਵਿਆਹ ਹੋਇਆ ਗੁਰੂ ਬੇਲੋਰ।
ਅੱਛਾ-ਅੱਛਾ।
ਉੱਧਰ ਵੀ ਹੋਏ ਬਸ, ਘੁੰਮਾ ਲਿਆਦਾ ਬੱਚਿਆਂ ਨੂੰ ਵੀ ਪਰ ਗਰਮੀ ਵਿੱਚ ਨਾ ਵੈਸੇ ਹੀ ਨਿਕਲਣ ਦੇ ਮਨ ਨੀ ਕਰਦਾ ਹੈ।
ਹਾਂਜੀ ਇਹ ਤਾਂ ਹੈ ਹੀ ਹੈ।
ਉਹ ਸਗੋਂ ਵੀ ਛੋਟੇ, ਵਾਲਾ ਤਬੀਅਤ ਖ਼ਰਾਬ ਹੋ ਗਈ ਉਹਦੀ। ਉਲਟੀਆਂ ਕਰਨ ਲੱਗ ਗਿਆ ਗਰਮੀ-ਗਰਮੀ ਵਿੱਚ ਨਾ ਵੱਧ-ਘੱਟ ਪਾਣੀ ਪੀਲੇ ਬੰਦਾ ਤੇ ਕੁਛ ਆਪਣੀ ਗੱਡੀ ਦੇ ਵਿੱਚ ਵੈਸੇ ਹੀ ਸਮੈਲ ਚ ਚੜ੍ਹਨ ਲੱਗ ਜਾਂਦੀ ਹੈ।
ਉਹ ਡੀਜ਼ਲ
ਹਾਂ ਡੀਜ਼ਲ ਵਾਲੀ ਗੱਡੀ ਹੈ ਨਾ ਸਾਡੀ ਵੀ ਡੀਜ਼ਲ ਵਾਲੀ ਹੈ ਤੇ ਉਹਦੇ ਚ ਸਮੈਲ ਚੜਦੀ
ਅੱਛਾ-ਅੱਛਾ, ਉਹ ਕਈਆਂ ਨੂੰ ਫਿਰ ਉਲਟੀਆਂ ਵਗੈਰਾ ਦੀ ਦਿੱਕਤ ਹੋ ਜਾਂਦੀ ਹੈ।
ਪਰੇਸ਼ਾਨ ਹੋ ਜਾਂਦਾ
ਅੱਛਾ-ਅੱਛਾ।
ਕਈ ਤਾਂ ਵੱਡੇ ਵੀ ਨੀ ਸਬਰ ਕਰ ਸਕਦੇ ਹੋਰ ਅੱਜ-ਕੱਲ੍ਹ ਨਵਾਂ ਕਿਸੇ ਨੇ ਟੋਟਕਾ ਦਸਿਆ ਵੀ ਜਿਹਨੂੰ ਮਤਲਬ ਕਿ ਸਫ਼ਰ ਚ ਉਲਟੀ ਉਹ ਆਪਣੀ ਸੀਟ ਦੇ ਥੱਲੇ ਨਾ ਅਖ਼ਬਾਰ ਵਿਛਾ ਲਵੇ।
ਕਹਿੰਦੇ ਨੇ ਕਿ ਕਾਫ਼ੀ ਲੋਕਾਂ ਨੂੰ
ਚਲੋ ਤੇ ਫੇਰ ਕਹਿੰਦੇ ਉਲਟੀ ਨੀ ਆਉਂਦੀ ਅਸੀਂ ਅਜਮਾਇਆ ਸੀ। ਸਾਡੇ ਵੀ ਘਰ ਦੇ ਇੱਕ ਮੈਂਬਰ ਉਹਨਾ ਨੂੰ ਉਲਟੀਆਂ ਆਉਂਦੀਆਂ ਨੇ। ਕਿ ਅਸੀਂ ਜਾਣਾ ਸੀ ਚੰਡੀਗੜ੍ਹ ਏਅਰਪੋਰਟ ਤੋਂ ਲੈਣ ਕਿਸੇ ਨੂੰ ਤੇ ਫੇਰ ਉਹਨੂੰ ਨਾਲ ਲੈ ਕੇ ਗਏ ਸੀਗਾ ਤੂੰ ਸੀਟ ਥੱਲੇ ਨਾ ਅਖ਼ਬਾਰ ਵਿਛਾਕੇ ਬੈ ਤੇ ਵਾਕਈ ਨਹੀਂ ਆਈ ਉਲਟੀ ਨਹੀਂ ਆਈ ਮੈਂ ਕਿਹਾ ਚੱਲ ਇਹ ਵੀ ਸਹੀ ਹੈਗਾ ਕਿਸੇ ਨੇ ਆਪਓਸ਼ਨ ਦੱਸਿਆ ਤੇ ਸਹੀ ਗੱਲ ਹੈਗੀ ਆ ਉਹ ਹੁਣ ਸਾਨੂੰ ਉਹ ਨਾ ਦਿਮਾਗ ਚ ਪੈ ਜਾਂਦਾ ਵੀ ਹੁਣ ਮੈਂ ਅਖਬਾਰ ਤੇ ਬੈਠ ਹੁਣ ਮੈਨੂੰ ਉਲਟਟੀ ਨਹੀਂ ਨੇ ਨਹੀਂ ਤੇ ਵੈਸੇ ਮਾਇੰਡ ਚ ਇਹੀ ਹੋਏਗਾ ਵੀ ਹਾਂ ਮੈਨੂੰ ਉਲਟ ਮੈਨੂੰ ਉਲਟੀਆਂ ਨਾ-ਨਾ ਕਰਦੇ ਵੀ ਬੰਦੇ ਨੂੰ ਆ ਜਾਂਦੀ ਹੈ ਹਾਂ ਇਹ ਸਾਬ। ਹੋ ਜਾਂਦਾ।
ਉਝ ਵੀ ਮੈਨੂੰ ਆਪ ਮੈਂ ਆਪ ਨੇ ਕਦੀ ਬੱਸ ਦਾ ਸਫ਼ਰ ਕੀਤਾ ਹਾਂ ਨਾ ਜੀ ਨਾ
ਕੋਈ ਨੀ ਤੁਸੀਂ ਵੀ ਅਜਮਾ ਕੇ ਵੇਖਨਾ ਕਦੀ
ਮੈਂ ਬਹੁਤ ਛੋਟੀ ਹੋਵਾਂਗੀ ਜਦੋਂ ਕਦੇ ਮੈਂ ਕੀਤਾ ਹੋਵੇ ਜਾਂ ਟ੍ਰੇਨ ਚ ਜਾਂ ਫਿਰ ਆਪਣੀ ਗੱਡੀ ਵਿੱਚ। ਹਮ-ਹਮ।
ਲੋਕਲ ਹੀ ਹੋਗੇ ਜਾਂ ਵੈਸੇ ਦੂਰ ਹੋ ਮਤਲਬ, ਪੰਜਾਬ ਚ।
ਹਮ ਹਮ ਅੱਗੋਂ ਬੱਚੇ ਨੇ ਤੇ ਉਹਨਾਂ ਨੇ ਕਦੇ ਬੱਸ ਚ ਬੈਠ
ਹਮ ਹਮ ਠੀਕ ਹੈ। ਅਸੀਂ ਤਾਂ ਬਸ ਦਾ ਬੜਾ ਲੰਬਾ ਲੰਬਾ ਸਫ਼ਰ ਕੀਤਾ ਦਾ ਪੂਰੇ ਬਾਰਾਂ ਬਾਰਾਂ ਘੰਟੇ ਦਾ ਬੱਸ ਚ ਪਹਿਲੇ ਪਹਿਲੇ ਕਿੱਥੇ ਗੱਡੀਆਂ ਸਾਰਿਆਂ ਕੋਲ ਹੁੰਦੀਆਂ ਸੀ ਇੱਧਰ ਜੈਪੁਰ ਵਾਲੀ ਸਾਈਡ ਪਹਿਲੇ ਇਥੋਂ ਦਿੱਲੀ ਜਾਣਾ ਚਾਹੀਦਾ ਪੰਜ ਘੰਟਿਆਂ ਦਾ ਦਿੱਲੀ ਦਾ ਸਫ਼ਰ ਅੱਗੋਂ ਪੰਜ ਛੇ ਘੰਟੇ ਦਾ ਜੈਪੁਰ ਦਾ ਪੂਰੇ ਗਿਆਰਾਂ ਗਿਆਰਾਂ ਘੰਟੇ ਦਾ ਸਫ਼ਰ ਕੀਤਾ ਹਾਂ ਚੰਗਾਵਾਦ ਤੇ ਨਹੀਂ ਗਏ ਸੀ ਤਾਂ ਮਿਰਜ਼ਾਪੁਰ ਹੋ ਆਏ ਨੇ ਮਿਰਜ਼ਾਪੁਰ ਏਧਰ ਅੱਗੇ ਹਜ਼ੂਰ ਸਾਹਿਬ ਇਹ ਵੀ ਸਫ਼ਰ ਤੇ ਟ੍ਰੇਨ ਦੇ ਸਫ਼ਰ ਨੇ ਨਾ ਇਹ ਤੇ ਟੇਨ ਦੇ ਸਫ਼ਰ ਹੋ ਗਏ ਤੇ ਬੱਸ ਦਾ ਸਫ਼ਰ ਦੀ ਗੱਲ ਕਰੇ ਬੱਸ ਦੇ ਗਿਆਰਾਂ ਗਿਆਰਾਂ ਘੰਟੇ ਸਫ਼ਰ ਕੀਤਾ ਹੈ। ਜੈਪੁਰ ਚ ਜਾਂਦੇ ਸੀ ਤੇ ਪਹਿਲੇ ਬਸ ਚ ਜਾਂਦੇ ਸੀ।
ਨਹੀਂ ਅੱਜ ਕੱਲ੍ਹ ਤੇ ਯਾਤਰਾਵਾਂ ਵਾਸਤੇ ਜਿਹੜੀਆਂ ਬੱਸਾਂ ਚੱਲ ਗਈਆਂ ਹਜ਼ੂਰ ਸਾਹਿਬ ਤੱਕ ਵੀ ਜਾ
ਹਮ ਜਾਂ ਫੇਰ ਹੈ ਨਾ ਬੱਸਾਂ ਦੇ ਵਿੱਚ ਕੀ ਬੰਦਾ ਲੱਤ ਲੁੱਤ ਨ ਸਿੱਧੀਆਂ ਕਰ ਸਕਦਾ ਟ੍ਰੇਨ ਦੇ ਵਿੱਚ ਬੰਦਾ ਘੁੰਮ ਫਿਰ ਵੀ ਲੈਂਦਾ ਅਸੀਂ ਹਜ਼ੂਰ ਸਾਹਿਬ ਗਏ ਨਾ ਅਠਾਰਾਂ ਘੰਟੇ ਦਾ ਰਸਤਾ ਹੈ ਪਰ ਸਾਡੀ ਟ੍ਰੇਨ ਲੇਟ ਸੀ ਸਾਨੂੰ ਤੇ ਚੌਵੀ ਘੰਟੇ ਲੱਗ ਗਏ। ਪੰਜ ਘੰਟੇ ਟ੍ਰੇਨ ਦੇ
ਅੱਛਾ, ਅਸੀਂ ਵੀ ਇਸ ਵਾਰੀ ਦੀਵਾਲੀ ਤੋਂ ਉੱਥੇ ਗਏ ਹੋਏ ਸੀ।
ਹਾਂਜੀ, ਤੇ ਉੱਥੇ ਤੇ ਬਸ ਫਿਰ ਆਣ ਦਾ ਦਿਲ ਨੀ ਕਰਦਾ।
ਹਾਂ, ਬਈ ਉੱਥੇ ਆਨੰਦ ਹੀ ਬਹੁਤ ਹੈਗਾ ਕੁਛ ਇ ਗੁਰਦੁਆਰੇ।
ਗੁਰਦੁਆਰੇ ਹੀ ਬੜੇ ਤਿੰਨ ਚਾਰ ਦਿਨ ਤੇ ਗੁਰਦੁਆਰੇ ਵੇਖਦੇ ਸਾਡੇ ਅਜੇ ਵੀ ਕਈ ਗੁਰਦੁਆਰੇ ਰਹਿ ਗਏ। ਅਸੀਂ ਨਾਮਦੇਵ ਦਾ ਗੁਰਦੁਆਰਾ ਨਹੀਂ ਦੇਖ ਕੇ ਆਏ। ਮੰਦਿਰ ਨਾਮ ਦੇਵ ਦਾ ਹੋਰ ਕਹਿੰਦੇ ਉਹਦੇ ਝੂਲੇ ਵਾਲਾ ਦੇ ਪੀਂਘ ਝੂਟਦੇ ਨੇ ਉਹ ਵਾਲਾ ਮੰਦਿਰ ਨੀ ਦੇਖਿਆ। ਇੱਕ ਜਿੱਥੇ ਉਹ ਝਟਕਾ ਹਾਂਜੀ ਗੁਰ ਹਾਂਜੀ ਇੱਕ ਉਹ ਝਟਕਾ। ਝਟਕਾਂਦੇ ਨੇ ਬੱਕਰਾ ਜਿੱਥੇ ਰੋਜ਼
ਉਹ ਤੇ ਤੁਸੀਂ ਨਿਧਾਨ ਸਿੰਘ ਦੇ ਪਿੱ ਛੇ ਜਿਹੜਾ ਦੇਖੋਗੇ ਨਾ, ਜਿਹੜੀ ਉਹਨਾਂ ਦੀ ਨਵੀਂ ਸਰਾਹ ਬਣੀ ਹੋਈ ਐ। ਉਹਦੇ ਨਾਲ ਈ ਐ ਸਰਾਂ ਦੇ ਨਾਲ ਈ ਐ।
ਜਿੱਥੇ ਬਟ ਚਟਕਾਂਦੇ ਉੱਧਰ ਨੀ ਗਏ ਵੈਸੇ ਅਸੀਂ ਨਿਧਾਨ ਸਿੰਘ ਵਾਲੇ ਅੱਗੋਂ ਲੰਘ ਕੇ ਨਾ ਸਿੱਧਾ ਅੱਗੇ ਗੋਦਾਵਰੀ ਤੇ ਕਿਨਾਰੇ ਤੇ ਕਿੰਨੇ ਗੁਰਦੁਆਰੇ ਨੇ। ਨਗੀਨਾ ਘਾਟ ਐ ਹੀਰਾ ਹਨਾ ਉਹ ਵਾਲੇ ਪਾਸੇ ਹੋਗੀ।
ਨਹੀਂ ਜਿਹੜੀ ਇਹਨਾਂ ਨੇ ਹੁਣ ਨਵੀਂ ਆਪਣੀ ਬਿਲਡਿੰਗ ਬਣਾਈ ਹੋਈ ਐ ਨਾ।
ਅੱਛਾ।
ਐਨਾ ਰਾਈ ਵਾਲੀ ਜਿਹੜੀ ਬਿਲਡਿੰਗ ਬਣੀ ਦੀ ਐ ਇਹਨਾਂ ਦੀ ਹਾਂਜੀ ਉਹ ਬਿਲਡਿੰਗ ਦੇ ਨਾਲ ਈ ਐ।
ਬਸ ਓਧਰ ਨਹੀਂ ਗਏ ਅਸੀਂ ਨੇੜੇ ਹੀ ਸੀ ਉਹ ਕੋਲ ਈ ਹੈਗਾ ਸੀ ਗੁਰਦੁਆਰੇ ਦੇ।
ਉੱਥੇ ਲਈ ਸੀ ਨਾ ਸਾਨੂੰ ਉੱਥੇ ਕਮਰਾ ਮਿਲਿਆ ਸੀ ਤੇ ਅਸੀਂ ਹਾਂਜੀ ਅਤੇ ਅਸੀਂ ਉੱਪਰੋਂ ਦੇਖਦੇ ਸੀ ਹਾਂਜੀ ਅਸੀਂ ਉੱਪਰੋਂ ਦੇਖਦੇ ਸੀ। ਤੇ ਉਪਰੋਂ ਸਾਰਾ ਗੁਰਦੁਆਰਾ ਨੀਚੇ ਨਜ਼ਰ ਆਂਦਾ ਸੀ ਹਾਂਜੀ।
ਹੁਣ ਜਿਹੜਾ ਜਿੱਥੇ ਅਸੀਂ ਲੈ ਜਾਣਾ ਉੱਥੇ ਮੇਨ ਜ਼ ਦਾ ਗੁਰਦੁਆਰਾ ਉਹ ਸਾਰਾ ਨਜ਼ਰ ਆਂਦਾ ਸੀ ਸਾਡਾ ਬਿਲਕੁਲ ਮੇਨ ਗੇਟ ਦੇ ਸਾਹਮਣੇ ਏਦਰ। ਅੱਗੇ ਕਰਕੇ
ਅੱਛਾ, ਤੁਸੀਂ ਵਿੱਚ ਹੀ ਗੁਰਦੁਆਰੇ ਦੇ ਵਿੱਚ
ਗੁਰਦੁਆਰੇ ਤੋਂ ਬਾਹਰ ਨਿਕਲ ਕੇ ਤੇ ਸਾਹਮਣੇ ਸਰਾਵਾਂ ਬਣੀ ਹੋਈਆਂ ਸੀ। ਹਾਂਜੀ, ਦਸ ਦਸ ਮੰਜਣਾਂ ਸਰਾਵਾਂ ਬਣੀ ਦੀਆਂ ਸਾਨੂੰ ਬਿਲਕੁਲ ਟੋਪ ਤੇ ਮਿਲਿਆ ਜਾ ਕੇ। ਅ ਅੱਠ ਮੰ ਮੰਜ਼ਿਲ ਤੇ ਅਸੀਂ ਲਿਫਟ ਚ ਜਾਂਦੇ ਸਾਂ।
ਨਿਧਾਨ ਸਿੰਘ ਜੀ ਦਾ ਬਣੇ ਆ ਤੇਰਾ ਮੰਜ਼ਿਲ।
ਨਾ ਇਹ ਸਾਡੇ ਵਾਲੀ ਦਸ ਮੰਜ਼ਿਲ ਸੀ। ਅੱਠ ਮੰਜ਼ਿਲ ਦੀ ਕਣ ਤੇ ਲਿਫਟ ਸੀ ਦੋ ਮੰਜ਼ਿਲਾਂ ਸਾਨੂੰ ਤੁਰ ਕੇ ਉੱਤੇ ਜਾਣਾ ਉਹਦੇ ਤੇ ਗੱ ਜਾਣਾ ਪੈਂਦਾ ਸੀ ਬਾਏ ਸਟੇਅਰ ਹੋਰ
ਅਸੀਂ ਜਦੋਂ ਗਏ ਆ, ਉਹ ਪਹਿਲੇ ਦਿਨ ਹੀ ਉਹਨਾਂ ਦੀ ਲਿਫਟ ਖ਼ਰਾਬ ਹੋ ਗਈ ਅਤੇ ਉੱਤੋਂ ਸਾਨੂੰ ਨੌਵੀਂ ਮੰਜ਼ਿਲ 'ਤੇ ਕਮਰਾ ਦੇਤਾ।
ਹਨ।
ਉਹ ਓਧਰੋਂ ਸਮਾਨ ਉਧਰੋਂ ਸਭ ਨੇ ਜਾਣਾ ਸਮਾਨ ਚੁੱਕ
ਬੜੀ ਪਰੇਸ਼ਾਨੀ ਹੋ ਜਾਂਦੀ ਐ ਅਗਰ ਦੂਸਰੀ ਹੋਵੇ ਨਾ ਪੌੜੀ ਚਲੋ। ਈ ਜਿਸ ਤਰ੍ਹਾਂ ਤੁਰਨ ਵਾਲੀ ਹੁੰਦੀ ਐ। ਉਹਦੇ ਤੇ ਬੰਦਾ ਫੇਰ ਵੀ ਚੱਲ ਜਾਂਦਾ ਸਮਾਨ ਰੇੜ ਕੇ ਲੈ ਜਾਂਦਾ ਪੋੜੀਆਂ ਚ ਤੇ ਝੁੱਕ ਕੇ ਲਿਜਾਣਾ ਪੈਂਦਾ
ਉਹੀ ਨਾ ਕੁੱਝ ਪੈਦਲ ਇਕੱਲਾ ਬੰਦਾ ਜਾਏ। ਤਾਂ ਉਹਨੂੰ ਔਖਾ ਹੋ ਜਾਂਦਾ ਨੌਵੀਂ ਮੰਜ਼ਿਲ ਤੱਕ ਜਾਣਾ ਪੌੜੀਆਂ! ਤੇ। ਹੋਰ ਸੁਣਾ। ਬਸ ਜੀ, ਵਧੀਆ ਹੋਰ ਵਿੱਚ ਨਾ ਫੋਨ ਆ ਰਿਹਾ ਹੁਣ। ਠੀਕ ਐ ਜੀ, ਮੈਂ ਕਿਹਾ ਵਿਚ ਕਿਸੇ ਦਾ ਫੋਨ ਆ ਰਿਹਾ।
ਚਲੋ ਕੋਈ ਨੀ ਅਟੈਂਡ ਕਰਲੋ ਠੀਕ ਐ ਠੀਕ! ਅ ਸਮਾਲ।